ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ।
ਤੁਸੀਂ ਦੱਸੋ ਬੜੇ ਚਿਨਾ ਬਾਅਦ ਫੋਨ ਕੀਤਾ।
ਸਹੀ ਗੱਲ ਹੈ, ਮੈਂ ਕਿਹਾ ਤੁਹਾਡੇ ਤੋਂ ਪੁੱਛਦੀ ਆ, ਮੈਂ ਕਿਹਾ ਤੁਹਾਨੂੰ ਨੌਲੇਜ ਹੈ ਪੱਥਰੀ ਵਗੈਰਾ ਦੇ ਬਾਰੇ ਵਿੱਚ। ਤਾਂ ਮੈਂ ਕਿਹਾ, ਚਲੋ ਪੁੱਛੇ ਉਹਦੇ ਬਾਰੇ ਕੀ ਕੀ ਮਤਲਬ ਪ੍ਰੀਕੋਸ਼ਨ ਕੀ ਕੀ ਲੈਣਾ ਚਾਹੀਦਾ ਹੈ। ਕੀ ਕੀ ਕਰਨਾ ਚਾਹੀਦੈ। ਤਾਂ ਕਰਕੇ ਮੈਂ ਕਿਹਾ ਚਲੋ ਪੁੱਛਦੀ ਹਾਂ।
ਤੁਹਾਨੂੰ, ਕੀ ਕਹਿੰਦੇ ਨੇ ਬਈ ਲੋਕ ਕਿ ਪਾਣੀ ਵਗੈਰਹਿ ਘੱਟ ਪੀਂਦੇ ਨੇ, ਜਿੰਦੇ ਵਜੇ ਨਾਲ ਲੇਡੀਜ਼ ਨੂੰ ਜ਼ਿਆਦਾ ਪ੍ਰੋਬਲਮ ਹੋਂਦੀ ਏ ਜੈਂਟਸ ਨੂੰ ਵੀ। ਕਿ ਪੱਥਰੀ ਬਣ ਜਾਂਦੀ ਏ ਉਹ।
ਹਾਂ, ਨਹੀਂ ਉਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ।
ਆਨਾ।
ਉਹ, ਉਹ ਹੁੰਦਾ ਨਾ ਸਰਦੀਆਂ ਵਿੱਚ ਆਪ ਤਾਂ ਘੱਟ ਪਾਣੀ ਪੀਂਦੇ ਨਾ। ਗਰਮੀਆਂ ਚ ਤਾਂ ਫਿਰ ਵੀ ਪੀਆ ਜਾਂਦਾ ਹੈ।
ਹਾਂਜੀ, ਹਾਂਜੀ। ਤੇ ਬਸ ਉਸੇ ਬਾਰੇ ਮੈਂ ਦੱਸ ਏਸੀ, ਕਿ ਬਈ ਅੱਜ ਕੱਲ ਜ਼ਿਆਦਾਤਰ ਲੋਕਾਂ ਨੂੰ ਅਹਿਯੋ ਹੀ ਦਿੱਕਤ ਆ ਰਹੀ ਹੈ। ਆਏ ਦਿਨ ਓਪਰੇਸ਼ਨ ਹੁੰਦੇ ਨੇ ਲੋਕਾਂ ਦੇ। ਕਦੇ ਵੀ ਦੇਖ ਲੈਨਾਂ ਅਸੀਂ ਤੇ ਘਰ ਰਹਿਨੇ ਹੈ, ਤੇ ਬਈ ਤੁਸੀਂ ਵੀ ਜਿਵੇਂ ਗਰ ਰਹਿੰਦੇ ਹੋ ਤਾਂ ਪਤਾ ਨੀ ਚੱਲਦਾ। ਅਗਰ ਜੇ ਤੁਸੀਂ ਤੁਸੀਂ ਬਾਹਰ ਨਿਕਲੋ ਕਿਸੇ ਹੋਸਪਿਟਲ ਵਿੱਚ ਪਤਾ ਕਰੋ ਇੱਕ ਚੱਕਰ ਵੀ ਲੱਗੇ। ਕਿ ਬਈ ਕਿੰਨੇ ਓਪਰੇਸ਼ਨ ਹੋ ਰਹੇ ਲਗਾਤਾਰ ਡੇਲੀ ਦੇ। ਜਿਹਨੂੰ ਦੇਖੋ ਪਿਤ ਦੀ ਥੈਲੀ ਦੇ ਅੰਦਰ
ਹਾਂ, ਨਹੀਂ ਉਹ ਤਾਂ ਸ ਮੇਰੀ ਮਦਰ ਇਨਲੂ ਨੂੰ ਵੀ ਹੋ ਗਿਆ ਸੀ।
ਹਰ ਘਰ ਇਚ ਏ, ਹਰ ਖਾਨਦਾਨ ਚ ਏ। ਘਰ ਤ ਪਰ ਦੋ ਤਿੰਨ ਜਨਾਂ ਦਾ ਅਪਰੇ
ਬਿਲਕੁਲ ਸਹੀ ਗੱਲ ਹੈ, ਅੱਜ ਕੱਲ ਤਾਂ ਪਤਾ ਪਤਾ ਵੀ ਨਹੀਂ ਲੱਗਦਾ ਨਾ, ਕਿ ਛੋਟੇ- ਛੋਟੇ ਬੱਚਿਆਂ ਨੂੰ ਵੀ ਹੋ ਜਾਂਦੀ ਏ, ਕਈ ਵਾਰ। ਯੂਰਨ ਵਾਲੀ, ਯੂਰੀਨ ਵਾਲੀ ਪਾਈਪ ਚ ਹੋ ਜਾਂਦੀ ਏ ਕਹਿੰਦੇ ਨੇ।
ਵੀ ਦੇਖੋ ਬਹੁਤ ਜਬਰਦਸਤ ਰਹਿੰਦਾ ਐਂਦਾ।
ਹਾਂ ਦਰਦ ਤਾਂ ਇਹਦੀ ਬਹੁਤ ਨਾ, ਨਾ ਕਈ ਵਾਰ ਮੈਂ ਦੇਖ ਕਈ ਲੋਕਾਂ ਨੂੰ ਤਾਂ ਇਨਾ ਜ਼ਿਆਦਾ ਦਰਦ ਹੋਦਾ ਹੈ, ਏਦਾਂ ਕਿ ਮਤਲਬ ਉਸੇ ਟਾਈਮ ਹੋਸਪਿਟਲ ਜਾਂਦੇ ਨੇ ਫਿਰ ਇੰਜੈਕਸ਼ਨ ਵਗੈਰਾ ਲਗਾਵਾਦੇ ਨੇ
ਹੂੰ ਹੁਣ ਮੈਂ ਤੇ ਘੱਲ ਲਾ ਕੇ ਰੱਖੇ ਹੋਏ ਨੇ, ਸਾਡੇ ਸਾਹਮਣੇ ਏਕ ਹੈਗੇ ਨਾ ਬਈ ਪੜੋਸੀ ਨੇ ਤੇ ਉਹਨਾਂ ਤੇ ਦਰਦ ਉੱਠਦਾ ਹੈ ਰਾਤੀ ਬਹੁਤ ਜ਼ਿਆਦਾ ਤੇ ਮੈਂ ਸਮਾਰੇ ਲਿਆ ਕੇ ਰੱਖਦੇ ਨੇ ਵੈਸੇ ਤੇ ਮੈਂ ਨਹੀਂ ਲਾਦੀ ਲੇਕਿ ਹੁੰਦਾ ਨਾ ਕਈ ਵਾਰੀ ਐਮਰਜੈਂਸੀ ਪੈ ਜਾਂਦੀ ਹੈ ਤੇ ਕਿਸੇ ਨੂੰ ਘਰ ਜ਼ਰੂਰਤ ਪੈ ਜਾਏ ਤੇ ਫੇਿਰ ਮੈਂ ਇੱਕ ਦੋ ਵਾਰੀ ਤੇ ਲਗਾ ਦਿੱਤਾ ਮੈਨ ਉਹਨੂੰ ਬੋਲ ਜਿਆਦਾ ਇੰਜੈਕਸ਼ਨ ਲਗਾਓ ਨਾ ਤੇ ਉਹ ਵੀ ਦਿੱਕਤ ਕਰਦਾ ਤੇ ਸਿੱਧ ਜਾ ਕੇ ਡਾਕਟਰ ਨਾਲ ਡਿਸਕਸ ਕਰੋ ਅਗਰ ਓਪਰੇਸ਼ਨ ਦਦੇ ਨੇ ਤਾਂ ਓਪਰੇਸ਼ਨ ਕਰੋ ਹਂ ਜ ਨ ਨਾ ਕਿਵੇ ਜਦੋਂ ਦਰਦ ਹੋਇਆ ਆ ਕੇ ਟੀ ਇੰਜੈਕਸ਼ਨ ਲਗਵਾ ਲਤਾ ਮੈਂ ਵੀ ਇਨੇ ਇੰਜੈਕਸ਼ਨ ਨ ਲਗਾ ਸਕਦੀ ਨਾ ਬ ਕੋਈ ਮੈਂ ਦਸ ਇੰਜੈਕਸ਼ਨ ਲਗਾ ਦਾਂ ਮੈਕਸੀਮਮ ਤਿਲ ਲਗਾ ਦਾਂਗੀ ਬਸ
ਦੇਖੋ ਇਕਦਮ ਤੋਂ ਤਾਂ ਤੁਸੀਂ ਵੀ ਨਹੀਂ ਕਰ ਸਕਦੇ ਕਿਉਂਕਿ ਦੇਖੋ ਉਹ ਹੁੰਦਾ ਕਿ ਉਹ ਡਾਕਟਰ ਕੋਲ ਜਾਣ ਡਾਕਟਰ ਵੀ ਤਾਂ ਪੁੱਛਦਾ ਹੈ ਨਾ ਕਿ ਤੁਸੀਂ ਕਿੱਥੋਂ ਲਾਏ ਸੀ ਉਹ ਬਾਈ ਚਾਂਸ ਤੁਹਾਡਾ ਨ ਲਦੇ ਬੰਦਾ ਫਿਰ
ਹਾਂ ਤੇ ਉਹ ਕੋਈ ਦਿੱਕਤ ਨੀ ਹੈਗੀ ਬਈ ਮੈਂ ਤੇ ਹੋਸਪਿਟਲ ਵਿੱਚ ਸ਼ ਤੇ ਮੈਨੂੰ ਤਾਂ ਅਲਾਓ ਹੈ ਠੀਕ ਹੈ ਨਾ ਲੇਕਿਨ ਫੇਿਰ ਵੀ ਹੁੰਦਾ ਨਾ ਕਿ ਬਈ ਐਮਰਜੈਂਸੀ ਦਾ ਕਰਤਾ ਨਾ ਕੰਮ ਹੁਣ ਅੱਗੇ ਤੁਸੀਂ ਹੋਸਪਿਟਲ ਜਾਓ ਤਦ ਕਰੋ ਬਸ ਇੰਨਾ ਤਿੱਖ ਨੀ ਆਉਂਦਾ ਹੁਣ ਦੇਖੋ ਇਹਦਾ ਕੀ ਹੈਗੇ ਇੱਕ ਪੱਥਰੀ ਦਾ ਮਤਲਬ ਕਿ ਅਗ ਓਪਰੇਸ਼ਨ ਹੁੰਦਾ ਦੁਰਬੀਨ ਵਾਲਾ ਤਾਂ ਉਹਦੇ ਘੱਟ ਤੋਂ ਘੱਟ ਕਰਦੇ ਕਰਦੇ ਵੀ ਚਾਲੀ ਹਜ਼ਾਰ ਲੱਗ ਜਾਂਦੇ ਨੇ ਬਾਹਰ ਹੋਰ ਜੋ ਗ਼ਰੀਬ ਬੰਦਾ ਹੈ ਉਹ ਜਾਂਦਾ ਹੈ ਗਵੌਰਮੈਂਟ ਹੋਸਪਿਟਲ ਤੇ ਉਹ ਨੂੰ ਦੋ ਤਿੰਨ ਤਿੰਨ ਮਹੀਨ ਦੀ ਡੇਟ ਮਿਲਦੀਆਂ ਨੇ ਤਬ ਤਾਂ ਤੁਸੀਂ ਦਵਾਈ ਖਾਂਦੇ ਰਹੋ ਰ ਉਹਦੇ ਤੋਂ ਬਾਅਦ ਜਾ ਕੇ ਨੰਬਰ ਆਉਂਦਾ ਹੈ ਇਹ ਦੇਖ ਲਓ ਉਹ ਫੇਰ ਕਹਿੰਦੇ ਨੇ ਨਾ ਉਹ ਕਿ ਪਾਣੀ ਜਿਆਦਾ ਪੀਓ ਤੇ ਫੇਿਰ ਮੈਂ ਦੱਸ ਦਿੰਨ ਆ ਸਾਰਿਆਂ ਲੋਕਾਂ ਨੂੰ ਕਿ ਬਈ ਪਾ ਕਿੰੇ ਕੁਆਂਟ ਟੀਚੇ ਤੁਸੀਂ ਪੀਣਾ ਸਾਰਾ ਦਿਨੇ ਹੈ ਕਿ ਨੀ ਤਿੰਨ ਲੀਟਰ ਘੱਟ ਤੋਂ ਘੱਟ ਪਾਣੀ ਪਿਓ ਨਾਰੀਅਲ ਪਾਣੀ ਲਗਵਾਓ ਦਾਲ ਖਿਚੜੀ ਦਲੀਆ ਬਸ ਇੋ ਖਾਣਾ ਹੈ ਉਹਦੇ ਇਲਾਵਾ ਵ ਵੀ ਚੀਜ਼ ਕੋਈ ਨੀ ਖਾਣੀ ਨਾ ਕੋਈ ਮਿਰਚ ੱਚੇ ਮਸਾਲੇ ਜਿਆਦਾ ਪਾਣੇੇ
ਬੀਜ ਵਾਲੀ ਚੀਜ਼ ਨਹੀਂ ਖਾਣੀ ਹੁੰਦੀ ਅ
ਹਾਂਜੀ ਹਾਂਜੀ।
ਜਿਵੇਂ ਟਮਾਟਰ ਵਿੱਚ ਟਮਾਟਰ ਵਿੱਚ ਵੀ ਬੀਜੂ ਹੁੰਦਾ ਐ, ਤਾਂ ਹੋਰ ਕੀ ਕਿੰਨੀ ਚੀਜ਼ਾਂ ਹੈ ਨੇ ਜੀ ਆਪਾਂ ਸਬਜ਼ੀਆਂ ਹੀ ਕਿੰਨੀਆਂ ਖਾਣੀਐ।
ਚਾਵਲ ਹੋ ਗਏ ਐ ਚਾਰ ਚੀਜ਼ਾਂ ਨੀ ਖਾਂਦੇ। ਨਾ ਦਹੀਂ ਖਾਨੀ ਨਾ ਦੋਧ ਪਿਨਾ ਦੁੱਧ ਗੈਸ ਬਣਾਦੈਂ ਦਹੀਂ ਵੀ ਗੈਸ ਬਣਾਂਦੀ ਹੈ ਤੇ ਏਸ ਮਾਰੇ ਐ ਸਾਰੀ ਚੀਜ਼ਾਂ ਤੇ ਬਿਲਕ ਪਲਾ ਗੋਲਡ ਕਰਨੀ ਪੈਦੀਆਂ ਨੇ।
ਭਈ ਫਰੂਟ ਵੀ ਤਾਂ ਮਨਾ ਕਰਦੇ ਨੇ ਜਿਵੇਂ ਅਮਰੂਦ। ਵਗੈਰਾ ਵਿੱਚ ਬੀਜ ਹੁੰਦ ਦੇ ਨੇ ਅਨਾਰ ਵਿੱਚ ਬੀਜ ਹੁੰਦੇ ਨੇ ਔ ਵੀ ਤਾਂ ਡਾਕਟਰ ਮਨਾ ਦੇ ਕਰਦੇ ਨੇ ਕਿ ਨਈ ਖਾਣੇ।
ਬਈ ਜਿਵੇੈਂ ਬਸ ਖਰਬੂ ਜਾ ਖਾਲੋ, ਨਾਲਿਅਲ ਪਾਣੀ ਪੀਲੋ, ਹਲਕਾ ਫਰੂਟ ਲੈਲੋ, ਚੀਕੂ ਲੈਲੋ।
ਹਾਂਜ ਅ ਪਾਣੀ ਤਾਂ ਔ ਡਾਕਟਰ ਵੈਸੇ ਈ ਕੈੰਦਾ ਜੈਦਾ ਪੀਣ ਚ ਕਈ ਜੈਂਟਸ ਉਢੂ ਜਿਵੇਂ ਕੈ ਵੀ ਦਿੰਦੇ ਨੇ ਨਾ ਕਿ ਤੁਸੀਂ ਅਗਰ ਬੀਅਰ ਵਗੈਰਾ ਲੈਂਦੇ ਔ ਤੋ ਬੀਅਰ ਪੀ ਲਿਆ ਕਰੋ।
ਪਤੈ ਕੀ ਹੁੰਦੈ ਐ ਕੈ ਤੇ ਦਿੰਦੇ ਨੇ ਬੀਅਰ ਪੀ ਲੋ, ਹਰਨਾ ਏਕ ਦੇ ਘਰ ਪੀਣੀ ਅਲਾਓ ਥੋੜਾ ਨਾ ਹੁੰਦੀ ਕਿ ਬੀਅਰ ਲੇਡੀਜ਼ ਕਿੱਥੇ ਪੀ ਲੇਗੀ ਬੀਅਰ, ਕੈਣ ਦੀਆਂ ਗਲਾਂ ਹੂੰਦੀਆਂ ਨੇ ਬਸ।
ਨਹੀਂ ਜੈਂਟਸ ਨੂੰ ਜਿਵੇਂ ਮੈਂ ਕਿਆ ਜੈਂਟਸ ਨੂੰ ਹੁੰਦੈ ਨਾ ਕੀ
ਜੈਂਟਸ ਦੇਖੋ ਲੇਡੀਸ ਨੂੰ ਤੇ ਆਂਦੀ ਏ ਦਿੱਕਤ ਜਾਂਚ ਨੂੰ ਓਸ ਤੋਂ ਜੈਦਾ ਆਂਦੀ ਐ ਦਿ ਕ ਇੱਕ ਸਾਡੇ ਔਫਿਸ ਚ ਚ ਮੁੰਡਾ ਹੈਗਾ ਨਾ ਔਂਦੀ ਫਸ ਗਈ ਓਹ ਆਂਦੈ ਹਰਯਾਣਾ ਤੋਂ ਤੇ ਔ ਡਿਊਟੀ ਤੇ ਆ ਰਿਆ ਸੀ ਰਾਤ ਪੀਛੇ ਦੜ ਛੇਡ ਗਈ। ਔ ਏਨੇ ਮੁਸ਼ਕਲ ਨਾਲ ਗੱਡੀ ਚਲਾ ਕੇ ਆਯਾ, ਅਪਣੇ ਆਯਾ ਤੇ ਸਮਝ ਲੋ ਐਡ ਐਡਮਿਟ ਹੋ ਗਿਆ ਹੋਸਪਿਟਲ ਇਚੋਂ ਔਂਦਾ ਕਾਰਡ ਬਣਿਆ ਹੋਯਾ ਸ ਤੀ ਤੇ ਹੁੰਦਾ ਹੁੰਦਾ ਔਨ ਦੱਸਤਾ ਸਵੇਰੇ ਔਪਰੇਸ਼ਨ ਹੈਗਾ ਤੂੰ ਅਪਣੇ ਘਰ ਦੱਸਦੇ ਸਭ ਨੂੰ‌ ਐ ਵਾਲਾ ਹਾਲ ਹੋਯਾ ਉੰਦਾ ਤੇ। ਕਿਓਂਕ ਲੇਡੀਸ ਲੇਟੀਸ ਦੇ ਯੂਟਸਟ ਫੈਨ ਏ। ਕਲ ਜਾਂਦੇ ਐ, ਜਾਂਦ ਪਿਚੇ ਜੈਦਾ ਦਿੱਕਤ ਆਦੀ ਐ। ਉਹਨਾਂ ਨੂੰ ਅਗਰ ਮੰਨ ਲਓ ਜੇ ਇਹਨਾਂ ਨੂੰ ਰੋਕ ਗਿਆ ਤੇ ਦਿੱਕਤ ਜ਼ਿਆਦਾ ਹੁੰਦੀ ਹੈ, ਫਿਰ ਅਇਓ ਬਹੁਤ ਦਿੱਕਤ ਹੈਗੀ ਹੈ, ਇਸ ਮਾਰੇ ਨਾ ਕੀ ਕਹਦੇ ਜਿੰਨੇ ਵੀ ਜਣੇ ਹੋ ਨਾ ਸੜਕਾਂ ਨੀਚੇ ਸਭ ਨੂੰ ਆਪਣੇ ਘਰ ਚ ਵੀ ਬੋਲੋ ਪਾਣੀ ਦੀ ਜ਼ਿਆਦਾ ਰੱਖੋ ਹਫ਼ਤੇ ਚ ਦੋ ਨਾਰੀਅਲ ਪਾਣੀ ਤੇ ਪੀ ਲਵੋ ਜਿਵੇਂ ਮਰਜ਼ੀ ਕਰਕੇ।
ਜ਼ਿਆਦਾ।
ਹੁਣ ਮੈਂ ਪਤਾ ਕੀ ਕਰਨੀ ਆ, ਕਈ ਵਾਰ ਨਾਰੀਅਲ ਪਾਣੀ ਲੈ ਤਾਂ ਮਲਾਈ ਵਾਲਾ। ਜਦੋਂ ਉਹਦੀ ਮਲਾਈ ਹੁੰਦੀ ਹੈ ਨਾ ਉਹਨੂੰ ਆਪਣਾ ਕੱਟ ਕੇ ਨਾਰੀਅਲ ਨੂੰ ਮਿਕਸੀ ਚ ਤਾਂ ਉਹਦੇ ਚ ਪਾਤਾ ਦੁੱਧ ਇੱਕ ਕਪ ਹਨਾ ਔਰ ਪਾਣੀ ਪਾਾਨਾ ਪਾਣੀ। ਪਾਲੋ ਠੰਡਾ। ਹਲਕੀ ਜਿਹੀ ਉਹਦੇ ਚ ਚੀਨੀ ਪਾਾਲੋ। ਇੰਨਾ ਟੇਸਟੀ ਲੱਗਾ ਬਰਫ਼ ਪਾ ਕੇ ਇੰਨਾ ਟੇਸਟੀ ਮੈਂ ਕਿ ਦੱਸਾਂ।
ਅੱਛਾ ਨਹੀਂ ਮੈਂ ਨੀ ਕਦੇ ਬਣਾਇਆ ਇਹ ਉਹ ਐਵੇਂ ਕਵਾਂ ਮੈਨੂੰ ਪਹਿਲਾਂ ਵੀ ਕਿਸੇ ਨੇ ਦੱਸਿਆ ਸੀ। ਸੀਗੀ ਆਪਾਂ ਵੀ ਵੀ ਨਾਰੀਅਲ ਪਾਣੀ ਲੈਂਦੇ ਨੇ, ਉਹਦਾ ਮਲਾਈ ਵੀ ਨਿਕਾਲ ਕੇ ਉਹਦੇ ਵਿੱਚ ਪਾਣੀ ਪਾ ਕੇ ਉਹਦਾ ਸ਼ੇਕ ਟਾਈਪ ਬਣਾ ਕੇ ਉਹ ਪੀ ਲੈਂਦੇ ਆ ਜਾਂ ਦੁੱਧ ਪਾ ਕੇ ਪੀ ਲਉ। ਅੱਛਾ ਚਲੋ ਟਰਾਾਈ ਕਰਕੇ ਵੇਖਾਂਗੇ ਤੁਹਾਡ ਤੁਹਾਡੇ ਨਾਲ ਗੱਲ ਹੋਈ ਤਾਂ ਪਤਾ ਵੀ ਲੱਗਿਆ ਇੱਕ ਨਵੀਂ ਚੀਜ਼।
ਨਾ ਨਾ ਆਪ ਪਤਾ ਕੀਂ ਮੇਨ ਨਾ ਕੀ ਹੁੰਦਾ, ਪਾਣੀ ਅਸੀਂ ਪੀ ਲਿੱਤਾ ਨਾਲੇ ਏਨਾ ਵੱਡਾ ਵੱਡਾ। ਦੋਨੋ ਤਰਫ਼ ਕੀ ਜੋ ਨਿਕਲਦਾ ਤੇ ਤੇ ਘੱਟ ਤੋਂ ਘੱਟ ਘਰ ਦੇ ਮੈਂਬਰ ਤੇ ਦੋ ਤੁਸੀ ਆਰਾਮ ਨਾਲ ਪੀ ਸਕਦੇ ਹੋ।
ਹਾਂ, ਨਹੀਂ ਸਹੀ ਗੱਲ ਐ। ਪਰ ਹੁਣ ਤਾਂ ਗਰਮੀਆਂ ਚ ਦੇਖੋ, ਨਾਰੀਅਲ ਪਾਨੀ ਵੀ ਕਿੰਨਾ ਮਹਿੰਗਾ ਗਾ ਹੋ ਜਾਂਦਾ ਐ, ਇਸ ਕਰਕੇ
ਮੈਂ ਤਾਂ ਨਾ ਜਿਵੇਂ ਕਟਿੰਗ ਕਰਕੇ ਨਾ ਪਾਨੀ ਚ ਪਾ ਕੇ ਫਰਿੱਜ ਚ ਰੱਖ ਦੇਨਾ, ਮਨ ਹੋਇਆ ਨਿਕਾਲਾ ਖਾਇਆ, ਉਹ ਟਾਈਟ ਨੀ ਹੁੰਦਾ ਇੰਨਾ ਸੋਫਟ ਹੁੰਦਾ ਨਾ, ਨਾਰੀਅਲ ਪਾਨੀ ਵਾਲਾ ਜੋ ਗੋਲਾ ਹੁੰਦਾ ਐ। ਬਹੋਤ ਮਤਲਬ ਅੱਛਾ ਹੁੰਦਾ ਐ, ਐ ਨੀ ਕਿ ਬਈ ਉਹ ਜਿਤਨਾ ਜ਼ਿਆਦਾ ਟਾਈਟ
ਆਪਾਂ ਤਾਂ, ਮੈਂ ਤਾਂ, ਆਪਾਂ ਸਾਡੇ ਇੱਥੇ ਵੀ ਆਂਦਾ ਨਾਰੀਅਲ ਪਾਨੀ ਮੈਂ ਤਾਂ ਉਹਨੂੰ ਕਹਿੰਦੀ ਆਂ ਪਾਨੀ ਪਾਨੀ ਵਾਲਾ ਦੇਈਂ ਉਹ ਦੇ ਕਿਉਂਕਿ ਉਹ ਜਿਹੜਾ ਪਾਣੀ ਪਾਣੀ ਵਾਲਾ ਹੁੰ ਪਾਨੀ ਮਿ ਠਾ ਹੁੰਦਾ ਹੈ ਥੋੜ੍ਹਾ ਜਿਹਾ ਜ਼ਿਆਦਾ, ਔਰ ਜਿਹੜਾ ਉਹ ਮਲਾਈ ਵਾਲਾ ਹੁੰਦਾ ਐ, ਥੋੜ੍ਹਾ ਜਿਹਾ ਮਿੱਠਾ ਘੱਟ ਹੁੰਦਾ ਐ।
ਬਿਲਕੁਲ ਸਹੀ ਕਹ ਰਹੇ ਹੋ, ਕਈ ਵਾਰ ਨਾ ਕਿ ਮਤਲਬ ਕਿ ਦਾ ਮੈਨੂੰ ਜ਼ਿਆਦਾ ਪ ਸੰਦ ਐ।
ਜੁਲਾਈ ਚ
ਉਹਦੇ ਚ ਪਾਨੀ-ਪਾਨੀ ਆਂਦਾ ਐ ਨਾ, ਉਹਦਾ ਚੱਕਰ ਹੀ ਨੀ ਹੁੰਦਾ ਮਲਾਈ ਮਲਾਈ ਦਾ ਜ਼ਿਆਦਾ।
ਹਾਂ ਨੀ ਕਹਿੰਦੇ ਨੇ, ਮੈ ਨਾ ਕਦੇ ਮੰਗਾਇਆ ਤਾਂ ਨਹੀਂ ਐਵੇਂ ਕਿਉਂ ਕਵਾਂ, ਬਟ ਮੈਂ ਸੁਣਿਆ ਕਿ ਮਤਲਬ ਉਹਦੇ ਨਾਲ
ਉੰਦੇ ਚ ਪਤਾ ਕੀ ਹੁੰਦਾ ਮੰਨ ਲਓ ਮੈਂ ਤੁਹਾਨੂੰ ਭੇਜ ਛੱਡਿਆ ਦਾ ਐਪ ਤੇ ਡੇਢ ਸੌ ਰੁਪਏ ਤੁਹਾਨੂੰ ਮਿਲਨੇ, ਡੇਢ ਸੌ ਰੁਪਏ ਮੈਨੂੰ ਮਿਲਨੇਨ। ਪਹਿਲੀ ਵਾਰੀ ਚ ਪਤਾ ਐ ਗੱਲ ਨਹੀਂ ਪਤਾ? ਨਹੀਂ ਅਗਰ ਮੈਂ ਮੈਨੇ ਮੈਂ ਤੁਹਾਨੂੰ ਰੈਫਰ ਕੀਤਾ ਨਾ ਦਾ ਤੇ ਮੇਰਾ ਨੰਬਰ ਚਲਾ ਜਾਂਦਾ ਕੇ ਬਈ ਇਹਨਾਂ ਨੇ ਇਨਹਾਂ ਨੂੰ ਰੈਫਰ ਕੀਤਾ ਐ। ਤੇ ਫਿਰ ਤੁਸੀਂ ਅੱਗੇ ਕਰੋਗੇ ਕਿਸੇ ਨੂੰ ਤਦ ਵੀ ਮਿਲਾਂਗੇ, ਤੁਹਾਨੂੰ ਵੀ ਉਹਨੂੰ ਵੀ, ਅਗਰ ਮੈਂ ਤੁਹਾਨੂੰ ਰੈਫਰ ਕੀਤਾ ਨਾ ਤੇ ਡੇਢ ਸੌ ਤੁਹਾਡੇ ਡੇਢ ਸੌ ਮੇਰੇ।
ਅੱਛਾ ਮਤਲਬ ਜਿਵੇਂ-ਜਿਵੇਂ ਅੱ ਅੱਗੇ ਤੋਂ ਅੱਗੇ ਪਰਸਨ ਰੈਫਰ ਕਰਦਾ ਰਹਿੰਦਾ ਇੱਕ ਦੂਜੇ ਨੂੰ, ਉਹਨੂੰ ਉਹ ਮਿਲਦਾ ਜਾਂਦਾ ਐ।
ਟਾਈਮ ਹੀ ਬਸ
ਹਾਂ ਹਾਂ, ਉਹ ਤਾਂ ਮੈਂ ਸਮਝ ਗਈ ਜਿਵੇਂ ਮੈਂ ਤੁਹਾਨੂੰ ਰੈਫਰ ਕੀਤਾ ਮੈਂ ਅੱਗੇ ਕਿੱਥੇ ਕਿਸੇ ਨੂੰ ਰੈਫਰ ਕਰਦੀ ਤਾਂ ਤਾਂ ਮੈਨੂੰ ਇੱਕ ਵਾਰੀ ਮਿਲਣਗੇ, ਇਹ ਹੈ ਕਿ ਕਈ ਵਾਰ ਹੁੰਦਾ ਨਾ ਘਰ ਵਿੱਚ ਸਾਡੇ ਲ ਨੰਬਰ ਕਾਫੀ ਸਾਰੇ ਹੁੰਦੇ ਨੇ ਤੇ ਆਪਾਂ ਸਾਰੇ ਨੰਬਰਾਂ ਤੋ ਰੈਫਰ ਕਰ ਦੇਂਦੇ ਨੇ।
ਹਾਂ ਉਹ ਕਰਨ ਵਾਲੋ ਜਿਵੇਂ ਦੇਖੋ ਮੇਨ ਪੈਸੇ ਵੀ ਹੋਣੇ ਚਾਹੀਦੇ ਨੇ, ਨਾ ਪੇਟੀਐਮ ਚਲਾਉਂਦਾ ਹੋਏ ਬੰਦਾ ਫੇਰ ਇਹ ਗੱਲ ਹੁੰਦੀ ਐ।
ਹਾਂ ਨੀ ਪੇਟੀਐਮ ਤਾਂ- ਤੁਹਾਨੂੰ ਪਤਾ ਈ ਏ। ਘਰ ਵਿੱਚ ਸਾਰੇ ਜਾਣੇ ਚਲਾਂਦੇ ਨੇ ਇਹ ਜਿਦਾ- ਕੁਛ ਹੈ ਨਹੀਂੀ ਕਿ ਨਹੀਂ ਚਲਾਦੇ।
ਸਹੀ ਗੱਲ ਹੈ।
ਨਹੀਂ ਵਧੀਆ ਸਗੋਂ- ਹੋਰ ਤੁਸੀਂ ਤੁਹਾਨੂੰ ਕੀ ਨੌਲੇਜ ਹੈ ਪਥਰੀ ਬਾਰੇ ਹੋਰ ਕੁੱਝ ਦੱਸਿਓ ਤਾਂ ਤਾਂ ਬੰਦਾ ਚਲੋ
ਪੱਥੇ ਦੇ ਬਾਰੇ ਨਾ ਇੱਕ ਉਹ ਆਉਂਦਾ ਇੱਕ ਚੱਟਟਰ ਪੱਥਾ- ਪਤਾ ਆਦਾ।
ਹਾਂਜੀ ਕੀ ਕਹਿ ਰਹੇ ਹੋ ਤੁਸੀਂ?
ਪੇਸਟ ਦਾ ਨਾਮ ਹੈਗਾ। ਤੇ ਉਹਨੂੰ ਸਵੇਰੇ- ਸਵੇਰੇ ਖਾਲੀ ਚਟ ਉਹਨਾ ਕੀ ਕਹਿੰਦੇ ਨੇ ਜੇ ਉਹ ਪੌਦੇ-ਪੌਦੇ ਨੀ ਦਿੰਦੇ ਉਹਨਾਂ ਕੋਲ ਮਿਲ ਜਾਂਦਾ। ਉਹਨੂੰ ਸਵਾ ਚਵਾਓ ਸਵੇਰੇ-ਸਵੇਰੇ। ਦੇ ਉਹਦੈ ਨਾਲ ਵੀ ਪਥਰੀੱ ਹੋ ਜਾਂਦੀ ਹੈ ਬਥੇਰੇ ਨੇ ਤੇ ਹਨੂੰਮਾਨ ਮੰਦਿਰ- ਫਿਰ- ਨਾ ਬਾਲਾਜੀੀ ਵਾਲਾ ਪਰ ਇੱਥੇ ਫੇਰੇ ਲਾੰਣਦੇ ਨੇ-
ਹਰ ਸੰਡੇ ਦੇ- ਸੰਡੇ ਇੱਥੇ ਉਹ ਲੈ ਕੇ ਚਲੇ ਜਾਓ ਆਪਣਾ ਅਲਟਰਾਸਾਊੰਡ ਤੇ ਦਵਾਈ ਪਿਂਲਾਦੇ ਨੇ- ਲੇਕਿਨ ਨਾ ਉਹ ਨਿਕਾਲਦੇ ਨਾ ਗੁਰਦੇ ਵਾਲੀ ਪਿਤ ਦੀ ਥੈਲੀ ਦੀ ਨੀ ਨਿਕਾਲਦੇ ਉਹ ਖਾਲੀ ਗੁਰਦੇ ਦੀ ਨਿਕਾਲਦੇ ਨੇ ਹੂੰ-ਹੂੰ ਹੁਣ ਮੇਰੀ ਵੀ ਹੋ ਗਈ ਸੀ ਮੈਂ ਪਹਿਲੇ ਉੱਥੇ ਪੀ ਕੇ ਆ ਗਏ ਨੀ ਨਿਕਲੇ ਨ ਹੁਣ ਮੈਂ ਮੈ ਫੇਰ ਆ ਰਹੀ ਹੈ ਮੇਰੀ ਮੈਂ ਲੈ ਕੇ ਜਾਗੀ ਕਿ ਬਈ ਮੇਰੀ ਪਹਿਲੇ ਵ ਨਿਕਲੀ ਕਿਉਂ ਨਹੀਂ ਦਿਖਾ ਕੇ ਆਂਣ- ਨਾ ਮੈਂ ਵੀ- ਕਿ ਬਈ- ਨਿਕਲਣੇ ਤਾਂ ਚਾਹੀਦੇ ਨੇ ਚਾਹੈ- ਉਹਨ ਸਿਰਪ ਪਾਉਂਦੇ ਅਲਟਰਾਸੋਲ ਨਾਮ ਦਾ ਅਲਕਾਸੋਲ ਉਹਨੂੰ ਪਿਓ ਇੱਕ ਗਲਾਸ ਅੰਦਰ ਇੱਕ ਡੱਕਣ ਤੇ ਉਹਦੇ ਤੇ ਪੂਰਾ ਪੇਟ ਵੀ ਕਲੀਨ ਹੋ ਜਾਂਦਾ ਨਾਲ ਟੁੱਟ- ਟੁੱਟ ਕੇ ਪੱਥਰੀ ਨਿਕਲ ਜਾਂਦੀ ਮੇਰੀ ਥੋੜੀ ਜਿਹੀ ਤੇ ਨਿਕਲ ਗੲਈ ਦੋ- ਤਿੰਨ ਟੁਕੜੇ ਲੇਕਿਨ ਪ੍ਰੋਪਰ ਜਿਵੇਂ ਨਿਕਲਣੀ ਚਾਹੀਦੀ ਨਾ- ਉਹ ਨੀ ਨਿਕਲੀ।
ਹਾਂ ਤਾਂ ਉਹ ਤਾਂ ਤੁਸੀਂ ਫਿਰ ਅਲਟਰਾਸਾਊਂਡ ਵਗੈਰਾ ਜਾਂ ਕੁਛ ਕਰਾਓਗੇ ਤਾਂ
ਕਿ ਜ਼ਿਆਦਾ ਪੀਣੀ ਸਹੀ ਹੈਗੀ ਏ ਜਾਂ ਨਹੀਂ ਹੈਗਾ ਸਹੀ ਪਤਾ ਚਲੇ ਜ਼ਿਆਦਾ ਪੀਲੇ ਤੋਂ ਕਿਨ ਦੇ ਫੈਕਟਰੀ ਨਾ ਕਰੇ ਨਾ ਤੇ ਇੱਕ ਵਾਰੀ ਹੁਣ ਜਾਗੇ ਨਾ ਸਰਜਰੀ ਵਾਲੇ ਡਾਕਟਰ ਨਾਲ ਗੱਲ ਕਰਾਂਗੇ ਮੈਂ ਤਦੀ ਪਤਾ ਚੱਲੇਗਾ ਹਦਾ
ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ ਪਤਾ ਲੱਗ ਗਿਆ ਮੈਨੂੰ ਵੀ
ਨਹੀਂ ਹੋਰ ਵੀ ਕਿਸੇ ਨੂੰ ਕਦੇ ਹੋਏ ਨਾ ਪੱਥਰੀ ਵਗੈਰਾ ਤੇ ਸਿੱਧਾ ਬੋਲਦੋ ਵੀ ਵੇਖ ਪ ਯਾਰ ਬਾਲਾ ਜੀ ਮੰਦਿਰ ਉੱਥੇ ਜਾਓ ਤੇ ਨਾਲ ਹੱਥ ਦੇ ਹੱਥ ਅਲਟਰਾਸਾਊਂਡ ਵੀ ਜ਼ਰੂਰ ਕਰਾਓ ਇਹਨੇ ਦਵਾਈ ਪੀ ਲਿੱਤੀ ਤੇ ਆਪਣੇ ਆਪ ਹੀ ਗੈਸ ਕਰਢਤਾ ਸਹੀ ਹੋ ਗਿਆਏ ਜਦ ਤੱਕ ਅਲਟਰਰਾਸਾਊਡ ਦੁਬਾਰਾ ਨਾ ਕਰਾੋ ਤਦ ਤੱਕ ਦਵਾਈ ਦੇਿੰਦੇ ਰਹੋ ਹਾਂ ਹਾਂ ਹੁਣ ਮੈਂ ਵੀ ਤੇ ਕਿਤੇ ਨਾ ਮੈਂ ਛੋੜ ਛੱਡਿਆ ਹਣ ਉਹਦਾ ਉਸ ਤੋਂ ਬਾਅਦ ਅਜੇ ਦੁਬਾਰਾ ਆ ਗਈ ਹੈ
ਉਹ ਤਾਂ ਹੁੰਦਾ ਹੀ ਹੈ ਦੇਖੋ ਨਹੀਂ ਚਲੋ ਕੋਈ ਨਹੀਂੀ ਤੁਸੀਂ ਵੀ ਪੁੱਛ ਮੈਨੂੰ ਵੀ ਦੱਸਿਓ ਫਿਰ ਤੁਹਾਨੂੰ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ
ਚਲੋ ਠੀਕ ਹੈ ਹਾਂਜੀ ਹਾਂਜੀ ਚਲੋ ਸਤਿ ਸ੍ਰੀ ਅਕਾਲ ਜੀ ਹੈਲੋ ਹੈਲੋ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਠੀਕ ਚੰਗਾ ਕਰਨੇ ਫਿਰ ਗੱਲ